ਉਹ
ਹੈਲੋ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਵੀਰ ਜੀ, ਹੋਰ ਕੀ ਹਾਲ
ਵਧੀਆ ਤੁਸੀਂ ਸੁਣਾਓ ਭੈਣ ਜ ਠੀਕ ਹੋ
ਹਾਂਜੀ ਵੀਰ ਜੀ ਮੈਂ ਤੇ ਬਹੁਤ ਵਧੀਆ ਹੋਰ ਕੀ ਕਰਦੇ ਪਏ ਸੀ ਤੁਸੀਂ
ਬਸ ਕੁਛ ਨੀ ਹਜੀ ਬੈਠੇ ਦੇ ਸੀ ਮੈਂ ਯਾਦ ਹੀ ਕਰ ਲਈਏ ਭਹਿਣਾ ਤੇ ਯਾਦ ਕਰਨਾ ਸਗੋ
ਚਲੋ ਵਧੀਆ ਕੀਤਾ ਤੁਸੀਂ ਯਾਦ ਕਰ ਲਿਆ, ਬਸ ਵੀਰ ਜੀ ਮੈਂ ਕੀ ਦੱਸਾਂ ਮੈਂ ਘਰ ਐਵਂ ਬੈਠੀ ਰਹਿੰਦੀ ਹਾਂ
ਅੱਛਾ ਅੱਛਾ
ਕੁਛ ਕਰਨ ਨੂੰ ਹੀ ਨਹੀਂ ਹੁੰਦਾ ਤੇ ਮੂਵੀ ਵੇਖਣਦੇ ਆ ਜਾ ਕੇ
ਅੱਛਾ ਅੱਛਾ ਰਿਸ਼ਤੇ ਹੁਸ਼ਿਆਰਪੁਰ ਗਏ ਹੋਏ ਸੀ ਕਿਨਾਂ
ਹਾਂ
ਤੇ ਆ ਗ ਉੱਥੋਂ ਦੀ
ਨਾ ਨਾ ਨਾ ਵੀ ਜੇ ਅਜੇ ਕਿਤੇਜੇ ਤਾਂ ਅਸੀਂ ਉੱਥੇ ਹੀ ਹਾਂ
ਤੁਹਾਡੀ ਆਵਾਜ ਬੜੀ ਘੱਟ ਆਂਦੀ ਪਈ ਐ
ਹੈਲੋ ਹੁਣ ਆ ਰਹੀ ਆ ਵੀਰ ਜੀ ਆਵਾਜ਼ ਮੇਰੀ
ਹੈਡਫੋਨ ਵਗੈਰਾ ਲਾਏ ਦੇ ਨੇਗੇ ਤੁਸੀਂ
ਨਹੀਂ ਨਹੀਂ ਵੀਰ ਜੀ ਮੈਂ ਹੈਡਫੋਨ ਦੇ ਨ ਲਾਏ ਦੇ ਆ ਰਹੀ ਹੁਣ ਤੁਹਾਨੂੰ ਮੇਰੀ ਆਵਾਜ਼
ਹਾਂਜੀ ਹਾਂਜੀ ਹੁਣ ਨਾਈ ਠੀਕ ਆਵਾਜ਼
ਮੈਂ ਪਹਿਲੇ ਆਮ ਨਾਲ ਬੋਲਦੀ ਪਈ ਸੀ ਨਾ ਹੁਣ ਮੈਂ ਥੋੜ੍ਹਾ ਤੇਜ਼ ਬੋਲ ਰਿਹੀ ਹਾਂ ਤਾਂ ਐਵੇਂ ਹੋ ਰਿਹਾ ਹੋਏਗਾ
ਕੋਈ ਨਹੀਂ ਕੋਈ ਨਹੀਂ, ਹੋਰ ਸੁਣਾਉ
ਹੋਰ ਵੀਰ ਜੀ ਤੁਸੀਂ ਕੋਈ ਫਿਲਮ ਫੁਲਮ ਨ ਵੇਖਣ ਗਏ ਘੁੰਮਦੇ ਰਹਿੰਦੇ ਹੋ
ਮੈਂ ਗਿਆ ਸੀ ਫਿਲਮ ਵੇਖਣ ਨੂੰ ਮੈਂ ਗਿਆ ਸੀ ਫਿਲਮ ਵੇਖਣ ਉਹ ਟੋਲਾ ਓਏ ਟੋ
ਕਿਹੜੀ ਕੇਹੜੀ
ਟੋਲਾ ਉਹ ਟੂੰ
ਅੱਛਾ ਕਿਵੇਂ ਦੀ ਫੇਰ
ਵਧੀਆ ਹੈਗੇ ਕਮੇਡੀ ਫਿਲਮ ਹੈ ਹੈ
ਅੱਛਾ ਕੋਮੇਡੀ ਵੇਖ ਕੇ ਆਏ ਹੋ
ਹਾਂਜੀ ਹਾਂਜੀ
ਵਧੀਆ ਲੱਗੀ ਵੀਰ ਜੀ ਤੁਹਾਨੂੰ ਉਹ ਫਿਲਮ ਫੇਰ?
ਹਾਂਜੀ ਕਿ ਕੈ ਰੇ ਹੋ?
ਮੈਂ ਕਿਹਾ ਵਧੀਆ ਲੱਗੀ ਔ ਫਿਲਮ ਫਿਰ ਤੁਹਾਨੂੰ?
ਹਾਂਜੀ, ਹਾਂਜੀ ਵਧੀਆ ਸੀ ਫਿਲਮ।
ਅੱਛਾ, ਮੈਂ ਸੋਚਿਆ ਕਿ ਮੈਂ ਵੀ ਕੋਈ ਫਿਲਮ ਵੇਖ ਆੰਨੀ ਆ। ਪਰ ਕੋਈ ਫਿਲਮ ਸਮਝ ਹੀ ਨਹੀਂ ਆ ਰਹੀ ਕਿ ਵੇ ਕੇ ਆਵਾਂ। ਇੱਕ ਜੇਹੜੀ ਦਿਲ
ਹਾਂਜੀ ਉਹ ਵੀ ਵਧੀਆ ਬਹੁਤ ਹੈ।
ਬੜੀ ਵਧੀਆ ਹੈਗੀ ਹੈ।
ਹਾਂਜੀ, ਹਾਂਜੀ ਉਹ ਵੀ ਜਾਣਾ ਵਾ ਵੇਖਣ ਅਸੀਂ।
ਅੱਛਾ ਸਾਡੇ ਨੌ ਪਰ ਕੋਈ ਵੇਖ ਕੇ ਆਇਆ ਦਿਲਜੀਤ ਦੀ ਫਿਲਮ, ਤੇ ਕਹਿੰਦਾ ਕਿ ਹਾਈਪ ਜ਼ਾਦਾ ਹੈ ਉਹਦੀ।
ਅੱਛਾ, ਪਰ ਹੈ ਨੀ ਨਹੀਂ ਫਿਲਮ ਵਧੀਆ।
ਹੂੰ ਮੈਂ ਕਿਹਾ ਵੇਖ ਆੰਦੇ ਆ ਫੇਰ ਤਾਂ ਹੀ ਪਤਾ ਲੱਗੇਗਾ ਕਿਵੇਂ ਦੀ ਏ।
ਹਾਂਜੀ, ਹਾਂਜੀ ਸਹੀ ਗੱਲ ਹੈ। ਦੇਖਾਂਗੇ ਤਈੰਯੋ ਪਤਾ ਲੱਗੇਗਾ ਕਿਵੇਂ ਦੀ ਅ ਐਵੇਂ ਤੇ ਦੱਸ ਨੀ ਸਕ ਕੈਸੇ?
ਆਹੋ ਵੀਰ ਜੀ ਸਹੀ ਗੱਲ ਏ। ਮੈਂ ਤੇ ਵੈਸੇ ਵੀ ਬੜੀ ਫਿਲਮਾਂ ਵੇਖਣੀ ਆ। ਐ ਵੀ ਵੇਖ ਹੀ ਹੋਰ ਤੁਸੀਂ ਸੁਣਾਓ ਵੀਰ ਜੀ ਕੀ ਕਰਦੇ ਦੇ ਰਹਿੰਦੇ ਔ ਅੱਜ -ਕੱਲ੍ਹ।
ਬਸ ਵੇਲਾ ਬੈਠਾ ਦਾ ਸੀ।
ਕੰਮ ਨੀ ਅ ਤੁਹਾਨੂੰ ਵੀਰ ਜੀ?
ਨਾ, ਨਾ, ਨਾ ਅਸੀਂ ਵੇਲੇ ਬੈੰਨੇ ਆ ਅਈਂਯੋ ਕੰਮ ਏ ਸਾਡਾ ਵੇਲੇ ਬੈੰਨ ਦਾ।
ਅੱਛਾ, ਅੱਛਾ ਵੇਹਲੇ ਬੈਠੇ ਰਹਿੰਦੇ ਹੋ ਬਸ।
ਕੋਲਜ, ਕੋਲਜ ਖਤਮ ਹੋ ਗਏ ਨੇ, ਤੇ ਹੂਨ
ਅੱਛਾ, ਅੱਗੇ -ਅੱਗੇ ਕੀ ਕਹਿ ਰਹੇ ਹੋ? ਹੈਲੋ ਵੀਰ ਜੀ ਕਿੱਥੇ ਗਾਇਬ ਹੋ ਗਏ ਔ? ਹੈਲੋ। ਹੈਲੋ